ਸਸ ਸ੍ਰੀ ਕਾਲ ਭੈਣ ਜੀ।
ਹਾਂਜੀ ਸਸ ਸ੍ਰੀ ਕਾਲ ਜੀ ਹੋਰ ਕੀ ਹਾਲ ਹੈ।
ਬਸ ਵਧੀਆ ਤੁਸੀਂ ਸੁਣਾਓ?
ਹਾਂਜੀ, ਠੀਕ ਆ ਹੋਰ ਸੁਣਾਓ।
ਬਸ ਵਧ
ਹਾਂਜੀ ਕੀ ਗੱਲ ਤੁਹਾਡਾ ਮਿਲਣ ਤੇ ਦਿਲ ਨੀ ਕਰਦਾ।
ਮਿਲਣ ਤੇ ਭੈਣ ਜੀ ਤੇ ਬੜਾ ਦਿਲ ਕਰਦਾ ਹੈ ਬਸ ਟੈਮ ਹੀ ਨੀ ਲੱਗਦਾ।
ਅੱਛਾ
ਹਾਂਜੀ
ਅੱਛਾ ਇਹਨੇ, ਇਹਨੇ ਬਿਜੀ ਹੋਏ ਦੇ ਹੋ।
ਹੋਰ ਬੱਚੇ ਆਏ ਦੇ ਬਸ ਟਾਈਮ ਹੀ ਨੀ ਲੱਗਦਾ।
ਤੇ ਨਾ ਕਦੀ ਫੋਨ ਆਇਆ ਤੁਹਾਡਾ ਨਾ ਕਦੀ ਤੁਸੀਂ ਗੱਲ ਕੀਤੀ ਨਾ ਮੇਲ ਹੋਇਆ ਸਾਡਾ।
ਹਾਂ ਬੱਚੇ ਆਏ ਦੇ ਨਾ ਟੈਮ ਹੀ ਨੀ ਲੱਗ ਪਾਂਦਾ।
ਅੱਛਾ ਜੀ, ਹੋਰ ਸੁਣਾਓ ਘਰ ਠੀਕ ਨੇ ਸਭ।
ਹਾਂਜੀ, ਸਬ ਠੀਕ-ਠਾਕ ਨੇ ਵਦੀਆ।
ਭਾਜੀ ਠੀਕ ਨੇ।
ਹਾਂਜੀ ਭਾਜੀ ਵੀ ਠੀਕ ਠਾਕ ਨੇ।
ਹੋਰ ਕੰਮ ਕੁਮ ਕਿਸ ਤਰ੍ਹਾਂ ਚੱਲਦਾ ਪਿਆ ਉਹਨਾਂ ਦਾ।
ਹਾਂਜੀ ਕੰਮ ਕਾਰ ਬੌਤ ਵਧੀਆ ਚੱਲਦਾ ਪਿਆ ਹੈ।
ਅੱਛਾ ਹੋਰ ਭਾਜੀ ਕਰਦੇ ਕੀ ਨੇ?
ਭਾਜੀ ਤੁਹਾਡੇ ਕਰਦੇ ਨੇ ਜੋਬ।
ਅੱਛਾ ਜੀ
ਹਾਂਜੀ ਹੋਰ ਸੁਣਾਓ। ਬਸ ਇੱਧਰ ਸ਼ੋਪ ਤੇ ਨੇ।
ਅੱਛਾ ਜੀ
ਹਾਂਜੀ। ਬਸ ਠੀਕ ਠਾਕ ਵਧੀਆ।
ਹਾਂਜੀ ਉਹ ਭੈਣ ਜੀ ਮੈਂ ਤੁਹਾਡੇ ਕੋਲੋਂ ਪੁੱਛਣਾ ਸੀ
ਹਾਂਜੀ।
ਹਾਂਜੀ ਉਹ ਦਵਾਈ ਦਿੰਦੇ ਨਾ ਉਹਦੀ
ਹਾਂਜੀ-ਹਾਂਜੀ।
ਹਾਂਜੀ ਦਰਦਾਂ ਦੁਰਦਾਂ ਜੀ। ਹਾਂਜੀ ਤੇ ਉਹ ਉਹਨਾ ਕੋਲੋਂ ਪੁੱਛਣਾ ਸੀ ਕੋਈ ਅੱਖ ਦੀ ਦਵਾਈ ਵੀ ਤੁਹਾਡੇ ਕੋਲ ਹੈੱਗੀ ਹੈ।
ਹਾਂਜੀ ਹਾਂਜੀ ਅੱਖ ਦੀ ਦਵਾਈ ਵੀ ਹੁੰਦੀ ਉਹਨਾ ਕੋਲ ਨਾ।
ਪਾਉਣ ਵਾਲੀ ਵੀ ਹੁੰਦੀ ਆ ਯਾ
ਹਾਂਜੀ-ਹਾਂਜੀ। ਪਾਣੀ ਵੀ ਮਿਲ ਜਾਂਦੀ ਏ, ਤੁਸੀਂ ਲੈ ਕੇ ਜਾਓ ਬਹੁਤ ਫ਼ਰਕ ਪੈ ਜਾਏਗਾ।
ਅੱਛਾ ਜੀ ਹਾਂਜੀ ਲੈ ਭੈਣਜੀ ਮੇਰੀ ਨਾ ਨੂੰਹ ਦੀ ਅੱਖ ਥੋੜ੍ਹੀ ਦਿੱਕਤ ਹੋਈ ਗੀ ਸੀ ਤੇ ਕਿਸੇ ਨੇ ਸਾਨੂੰ ਦੱਸ ਦੱਸਿਆ ਸੀ। ਹਾਂਜੀ ਵੀ ਪੰਜਾਬ ਚ ਹੈਗੇ ਨੇ ਭੈਣਜੀ ਇੱਕ ਤੇ ਉਹਨਾਂ ਤੁਸੀਂ ਗੱਲ ਕਰਿਆ ਜੇ ਫਿਰ ਭਾਜੀ ਦਾ ਤੇ ਨੰਬਰ ਹੈਗਾ ਨੀਸੀ ਮੇਰੇ ਕੋਲ। ਮੈਂ ਕਿਹਾ ਤੁਆਨੂੰ ਫੋਨ ਕਰਕੇ ਪੁੱਛਣੀ ਆ
ਅੱਛਾ-ਅੱਛਾ ਕੋਈ ਨੀ ਤੁਸੀਂ ਜਰੂਰ ਆਓ ਫੇਰ ਤੁਸੀਂ ਤੁਆਨੂੰ ਅ ਦਵਾਈ ਦਵੂਈ ਦਾਂਗੇ, ਅੱਖ ਚ ਪਾਣ ਲਈ ਦਾਰੂ ਵੀ ਦਾਂਗੇ।
ਅੱਛਾ ਜੀ, ਕੋਈ ਨੀ ਅਸੀਂ ਥੋੜੇ ਦਿਨਾਂ ਤੱਕ ਆਵਾਂਗੇ।
ਹਾਂਜੀ।
ਹਾਂਜੀ
ਹੋਰ ਸੁਣਾਓ, ਠੀਕ-ਠਾਕ ਪਰਿਵਾਰ ਠੀਕ ਐ?
ਹਾਂਜੀ ਠੀਕ ਐ ਪਰਿਵਾਰ ਹਾਂਜੀ ਸਭ ਠੀਕ ਨੇ।
ਹਾਂਜੀ, ਅਸੀਂ ਵੀ ਠੀਕ ਠਾਕ ਹੈਗੇ ਆ।
ਹਾਂਜੀ, ਹੋਰ ਅੱਜ ਨਗਰ ਕੀਰਤਨ ਤੇ ਨੀ ਗਏ।
ਨਹੀਂ ਸਾਡੇ ਇੱਥੇ ਨਾ ਨਗਰ ਕੀਰਤਨ ਨਹੀ ਨਿਕਲਦਾ।
ਅੱਛਾ ਜੀ।
ਹਾਂਜੀ ਸਾਡੇ ਇੱਥੇ ਪ੍ਰੋਗਰਾਮ ਹੀ ਹੁੰਦਾ ਹੈ। ਕੀਰਤਨ ਦਰਬਾਰ ਹੀ
ਅੱਛਾ-ਅੱਛਾ
ਹਾਂਜੀ
ਅੱਛਾ, ਨਗਰ ਕੀਰਤਨ ਨੀ ਨਿਕਲਦਾ। ਸਾਡੇ ਤੇ ਇੱਥੇ ਨਗਰ ਕੀਰਤਨ ਨਿਕਲਿਆ ਸੀ। ਅਸੀਂ ਹੁਣੇ ਈ ਆਏ ਆ, ਹਾਂਜੀ ਹਰ ਸਾਲ ਨਿਕਲਦਾ ਏ, ਅਸੀਂ ਹੁਣ ਹੀ ਆਏ ਹਾਂ। ਹਾਂਜੀ
ਅੱਛਾ ਸਾਡੇ ਐਥੇ ਵਿਸਾਖੀ ਤੇ ਨਿਕਲਦਾ ਏ। ਗੁਰੂ ਨਾਨਕ ਦੇਵ ਜੀ ਦਾ ਆਂਦਾ ਏ ਗੁਰੂ ਗੋਬਿੰਦ ਸਿੰਘ ਜੀ ਦਾ ਆਉਦਾ ਏ। ਬਸ ਓਦੋਂ ਹੀ ਨਿਕਲਦੇ ਨੇ
ਅੱਛਾ ਸ਼ਹੀਦੀ, ਗੁਰਪੁਰਬ ਦਾ ਨੀ ਨਿਕ
ਹਾਂਜੀ, ਨਹੀਂ-ਨਹੀਂ ਮੈਂ ਸੁਣਿਆ ਤੁਆਡੇ ਉੱਥੇ ਪ੍ਰਭਾਤ ਫੇਰੀਆਂ ਵੀ ਨਿਕਲਦੀਆਂ ਨੇ।
ਹਾਂਜੀ ਪ੍ਰਭਾਤ ਫੇਰੀਆਂ ਨਿਕਲਦੀਆਂ ਨੇ
ਹਾਂਜੀ।
ਹਾਂਜੀ ਦਸ ਦਿਨ ਪ੍ਰਭਾਤ ਫੇਰ ਨਿਕਲਦੀ ਐ ਹਾਂਜੀ, ਬੜਾ ਆਨੰਦ ਆਂਦਾ ਹਾਂਜੀ ਸਵੇਰ ਦੇ ਟੈਮ ਸਵੇਰੇ ਪੰਜ ਵਜੇ ਸ਼ੁਰੂ ਹੋ ਜਾਂਦੀ ਪ੍ਰਭਾਤ ਫੇਰੀ ਬਹੁਤ ਆਨੰਦ ਆਂਦਾ ਹਾਂਜੀ
ਅੱਛਾ, ਮੈਂ ਤੇ ਬਸ ਫੋਨ ਜੀ ਵੇਖਦੀ ਸੀ। ਪਰਭਾਤ ਫੇਰੀਂ ਨਿਕਲਦੀ ਵੇਖਦੀ ਸੀ ਪਰ ਸਾਡੇ ਐਥੇ ਨੀ ਨਿਕਲਦੀ ਹੈਗੀ।
ਅੱਛਾ-ਅੱਛਾ ਪ੍ਰਭਾਤ ਫੇਰੀ ਤੇ ਕੱਢਣੀ ਚਾਈਦੀ ਏ ਵੈਸੇ
ਹਾਂਜੀ ਨਹੀਂ ਸਾਡੇ ਐਥੇ ਸ਼ੁਰੂ ਤੋਂ ਈ ਨੀ ਕੱਡਦੇ ਹੈਗੇ।
ਅੱਛਾ-ਅੱਛਾ।
ਹਾਂਜੀ
ਹਾਂਜੀ ਬਸ ਐਥੇ ਤੇ ਨਿਕਲਦੀਆਂ ਨੇ ਜ਼ਰੂਰ ਪ੍ਰਭਾਤ ਫੇਰੀਆਂ ਕਈ ਵਾਰ ਤੇ ਪੰਦਰਾਂ ਪੰਦਰਾਂ ਦਿਨ ਨਿਕਲਦੀ ਰਹਿੰਦੀ ਪ੍ਰਭਾਤ ਫੇਰੀ ਗੁਰੂ ਨਾਨਕ ਬਰਡੇ ਆਂਦਾ ਏ ਨਾ। ਤੇ ਤਾਂ ਹਾਂ ਤਾਂ ਤੇ ਪੰਦਰਾਂ ਪ੍ਰਭਾਤ ਫੇਰੀਆ ਨਿਕਲਦੀਆਂ ਨੇ।
ਅੱਛਾ-ਅੱਛਾ।
ਹਾਂਜੀ, ਸਾਡੇ ਐਥੇ ਮਤਲਬ ਮੁਹੱਲੇ ਦੇ ਅਨੁਸਾਰ ਮਤਲਬ ਅਲੱਗ-ਅਲੱਗ ਜਿਸ ਤਰ੍ਹਾਂ ਮੁਹੱਲਾ ਹੈਗਾ ਨਾ ਅਲੱਗ-ਅਲੱਗ ਨਿਕਲਦੀ ਹਾਂਜੀ।
ਅੱਛਾ-ਅੱਛਾ ਠੀਕ ਫੇਰ ਤੇ ਬਹੁਤ
ਹਾਂਜੀ ਤੇ ਹੁਣ ਹਾਂਜੀ, ਬਹੁਤ ਵਧੀਆ, ਬਹੁਤ ਆਨੰਦ ਆਉਂਦਾ ਹੈ। ਸ਼ਬਦ ਬੋਲਦੇ ਨੇ ਹਾਂਜੀ, ਕਈ ਵਾਰੀ ਅਸੀਂ ਵੀ ਬੋਲਦੇ ਹਾਂ।
ਅੱਛਾ, ਫਿਰ ਤੇ ਬੜਾ ਮਜ਼ਾ ਆਉਂਦਾ ਹੋਣਾ।
ਹਾਂਜੀ, ਬਹੁਤ ਆਨੰਦ ਆਉਂਦਾ।
ਹਾਂਜੀ, ਹੋਰ ਸੁਣਾਓ?
ਹ, ਹਾਂਜੀ ਠੀਕ ਨੇ ਬੱਚੇ, ਤੁਸੀਂ ਸੁਣਾਓ ਆਪਣੇ ਘਰ ਪਰਿਵਾਰ ਦੀ? ਬੱਚੇ ਵੀ, ਬਸ ਹੁਣੇ ਆਏ ਸਨ। ਨਗਰ ਕੀਰਤਨ ਤੋਂ ਹਾਂਜੀ ਫੇਰ ਉਹ ਕੁਛ ਕਹਿੰਦੇ ਸਨ, ਖਾਨਾ ਵੇ ਅਸੀ ਤੇ ਆਪਣੇ ਚਲੇ ਗਏ ਨੇ, ਹਾਂਜੀ ਦਾਦੂ ਪਾਪਾ ਨਾਲ, ਚਲੇ ਗਏ ਨੇ।
ਅੱਛਾ -ਅੱਛਾ।
ਹਾਂਜੀ, ਹੋਰ ਸੁਣਾਓ ਭੈੰਜੀ?
ਹਾਂਜੀ, ਬੱਚਿਆਂ ਨੂੰ ਹਾਂਜੀ, ਛੁੱਟੀਆਂ ਹੈਗੀਆਂ ਨੇ ਬੱ ਬੱਚਿਆਂ ਦੀਆਂ ਬੱਚਿਆਂ ਨੂੰ ਜਦ, ਤੱਕ ਬਾਜ਼ਾਰ ਦਾ ਖਾਣਾ ਨਾ ਮਿਲੇ ਤਦ ਤੱਕ, ਬੱਚੇ ਹਾਂਜੀ, ਖੁਸ਼ ਨਹੀਂ ਹੁੰਦੇ। ਘਰ ਜਿੰਨਾ, ਮਰਜੀ ਬਣਾ ਕੇ ਖਵਾ ਲੋ ਬੱ
ਹਾਂਜੀ, ਬ ਬੱਚੇ, ਅੱਜ- ਕੱਲ੍ਹ ਬਾਜ਼ਾਰ ਦਾ ਖਾ ਕੇ, ਜ਼ਿਆਦਾ ਖ਼ੁਸ਼ ਨੇ।
ਹਾਂਜੀ।
ਹਮ।
ਹਾਂਜੀ, ਹੋਰ ਸੁਣਾਓ?
ਦਾ, ਜਿੰਨਾ ਮਰਜ਼ੀ ਦੇ ਦੋ।
ਹਾਂਜੀ, ਹੋਰ ਸੁਣਾਓ, ਭੈਣ ਜੀ, ਹਾਂਜੀ ਤੁਹਾਡੇ ਭੈਣ ਜੀ, ਤੇ ਇੱਥੇ ਬਹੁਤ ਗੁਰਦੁਆਰੇ ਹੋਣੇ ਨੇ, ਪੰਜਾਬ ਵਿੱਚ ਤੇ, ਬਹੁਤ ਜ਼ਿਆਦਾ ਗੁਰਦੁਆਰੇ ਨੇ।
ਹਾਂਜੀ- ਹਾਂਜੀ ਬਹੁਤ, ਗੁਰਦੁਆਰੇ ਸਾਹਿਬ ਹੈਗੇ ਨੇ, ਇੱਥੇ ਧਾਰਮਿਕ ਸਥਾਨ। ਬਹੁਤ ਵਧੀਆ ਨੇ।
ਅੱਛਾ ਜੀ, ਹਾਂਜੀ। ਕੋਈ ਨੀ, ਕਦੀ ਚੱਕਰ ਲਗਾ, ਅਸੀਂ ਆਵਾਂਗੇ।
ਹਾਂਜੀ -ਹਾਂਜੀ, ਜ਼ਰੂਰ ਤੁਸੀਂ ਆਓ, ਲਗਾਓ ਤੁਸੀਂ ਚੱਕ, ਚੱਕਰ ਅਸੀਂ ਤੁਹਾਨੂੰ ਸਾਰਾ, ਘੁੰਮਾਵਾਂਗੇ।
ਹਾਂਜੀ, ਕੋਈ ਨੀ।
ਹਾਂਜੀ- ਹਾਂਜੀ।
ਹਾਂਜੀ, ਬਾਕੀ ਭਾਜੀ ਦਾ ਤੇ, ਅਸੀਂ ਬਹੁਤ ਨਾਮ ਸੁਣਿਆ ਦਾ। ਵੀ ਉਹ, ਦਵਾਈਆਂ ਦਿੰਦੇ ਨੇ, ਹਾਂਜੀ। ਹਾਂਜੀ- ਹਾਂਜੀ, ਅੱਖ ਦੀ ਦਵਾਈ ਲੈਣੀ ਏ, ਅਸੀਂ।
ਹਾਂਜੀ, ਅੱਛਾ -ਅੱਛਾ, ਕੋਈ ਨੀ ਤੁਸੀਂ ਉਹ ਹੋ ਕੇ ਜਾਣਾ, ਜਰੂਰ ਜਦੋਂ ਵੀ ਆਏ, ਹਾਂਜੀ।
ਹਾਂਜੀ, ਹੋਰ ਸੁਣਾਓ ਭੈਣ ਜੀ?
ਹੋਰ, ਬਸ ਠੀਕ -ਠਾਕ ਭੈਣ ਜੀ, ਕੀ ਬਣਾਲਿਆ ਅੱਜ ਤੁਸੀਂ?
ਅੱਜ, ਅਸੀਂ ਅੱਜ, ਦਾਲ ਬਣਾਈ ਹੈ। ਮੂੰਗੀ ਦੀ, ਹਾਂਜੀ। ਨਗਰ ਕੀਰਤਨ ਤੇ ਜਾਣਾ ਸੀ ਨਾ, ਤੇ ਫਿਰ ਅਸੀਂ ਪਹਿਲੇ ਬਣਾ ਕੇ ਹੀ ਗਏ ਸੀ। ਕਿਉਂਕਿ ਫਿਰ ਲੇਟ ਹੋ ਜਾਂਦੇ, ਹਾਂਜੀ ਲੇਟ ਹੋ ਜਾਂਦੇ ਹਾਂ, ਆ ਹਾਂ ਹਾਂਜੀ ਆ ਮਨ ਨੀ, ਕਰਦਾ। ਹਾਂਜੀ -ਹਾਂਜੀ, ਹੋਰ ਸੁਣਾਓ?
ਹੋਰ, ਬਸ -ਠੀਕ।
ਹਾਂ, ਹੋਰ ਤੁਸੀਂ ਵੀ ਕੁਛ-। ਕਰਦੇ ਹੋ,, ਜਾਂ ਤੁਸੀਂ ਘਰ ਹੀ ਹੁੰਦੇ ਹੋ?
ਨਹੀਂ ਮੈਂ, ਘਰ ਹੀ ਹੁੰਨੀ
ਅੱਛਾ ਤੇ, ਤੁਸੀਂ ਵੀ ਕੋਈ ਓਨਲਾਈਨ ਕੰਮ ਕਰ ਲਿਆ ਕਰੋ?
ਹਾਂਜੀ ਕੋਈ ਨੀ ਦੇਖਦੇ ਆ ਸੋਚਿਆ ਸੀ ਕੁਛ ਕਰਾਂਗੇ।
ਹਾਂਜੀ।
ਹਾਂਜੀ।
ਹੋਰ ਸੁਣਾਓ।
ਹੋਰ ਬਸ ਠੀਕ ਠਾਕ ਭੈਣ ਜੀ ਵਦੀਆ।
ਹੋਰ ਭੈਣ ਜੀ ਓ ਤੁਆਡੇ ਘਰ ਦੇ ਕੋਲ ਜੇੜੇ ਰੈਂਦੇ ਨੇ ਉਨਾਂ ਦੀ ਕੁੜੀ ਬਾੱਰ ਗਈ ਦੀ ਸੀ ਓ ਠੀਕ ਐ।
ਹਾਂ, ਹਾਂਜੀ-ਹਾਂਜੀ ਬੌਤ ਵਦੀਆ ਓ ਤੇ।
ਅੱਛਾ ਜੀ, ਫਿਰ ਓ ਹਾਂਜੀ। ਜੀ ਓਨੋ ਉਨੂੰ ਕੁੜੀ ਉਨਾਂ ਦੀ ਕੁੜੀ ਨੂੰ ਤੇ ਗਿਆ ਕਾਫੀ ਟੈਮ ਹੋ ਗਿਆ ਭੈਣਜੀ।
ਹਾਂਜੀ-ਹਾਂਜੀ।
ਹਾਂਜੀ, ਤੇ ਵਾਪਸੀ ਕਦੋਂ ਆਏਗੀ ਅੱਛਾ, ਅੱਛਾ, ਅੱਛਾ। ਤੇ ਓੱਥੇ ਪੱਕੀ ਹੋ ਗਈ ਹੋਈ ਏ।
ਨਈ ਹਜੇ ਨੀ ਹੋਈ ਪੱਕੀ।
ਅੱਛਾ।
ਹਜੇ ਬੌਤ ਅੱਛੀ ਓਨੁ ਜੋਬ ਮਿਲ ਗਈ ਓੱਥੇ।
ਚਲੋ ਵਦੀਆ ਹਾਂਜੀ ਉਨਾਂ ਦੀਆਂ ਵੀ ਬੇਟੀਆਂ ਈ ਨੇ ਨਾ।
ਹਾਂਜੀ-ਹਾਂਜੀ, ਬੌਤ ਇੰਟੈਲੀਜੈਂਟ ਬੇਟੀਆਂ ਨੇ ਉਨਾਂ ਦੀਆਂ।
ਅੱਛਾ ਜੀ।
ਹਾਂਜੀ।
ਚਲੋ ਕੁੜੀਆਂ ਚੰਗੀਆਂ ਈ ਹੋਣੀਆਂ ਚਾਈਦੀਆਂ ਨੇ।
ਹਾਂਜੀ, ਸਈ ਗੱਲ ਏ।
ਹੋਰ ਤੁਆਡੇ ਬ ਤੁਆਡੇ ਬੱਚੇ ਭੈਣ ਜੀ ਠੀਕ ਨੇ ਨਾ।
ਹਾਂਜੀ, ਮੇਰੇ ਬੱਚੇ ਠੀਕ ਠਾਕ ਨੇ।
ਹਾਂਜੀ, ਤੁਆਡੀ ਬੇਟੀ।
ਹਾਂਜੀ, ਮੇਰੀ ਬੇਟੀ ਛੋਟੀ ਐ।
ਹਾਂਜੀ, ਅੱਛਾ।
ਬੇਟਾ ਵੱਡਾ ਏ।
ਅੱਛਾ ਜੀ।
ਹਾਂਜੀ, ਹਾਂਜੀ।
ਹਾਂਜੀ, ਹੋਰ ਸੁਣਾਓ।
ਹੋਰ ਬਸ ਠੀਕ ਏ ਭੈਣ ਜੀ ਬੌਤ ਵਦੀਆ ਏ।
ਹਾਂਜੀ।
ਹੋਰ ਸੁਣਾਓ ਤੁਸੀਂ।
ਹੋਰ ਬਸ ਕੀ ਸੁਣਾਈਏ ਭੈਣ ਜੀ। ਇੰਨੀ ਗਰਮੀ ਹੋਈਦੀ ਏ, ਬਸ ਨਗਰ ਕੀਰਤਨ ਤੇ ਚੱਲੇ ਸੀ ਇੰਨੀ ਬਾਰਿਸ਼ ਹੋਈ, ਇੰਨੀ ਬਾਰਿਸ਼ ਹੋਈ ਥੋੜਾ ਠੰਡ ਆ। ਹਾਂਜੀ, ਵੇਖੋ ਬਾਬੇ ਦੀ ਹਾਂ ਜੀ। ਹਾਂ, ਹਾਂਜੀ। ਬਸ ਬਾਬਾ ਜੀ ਆਪਣਾ ਦਿ ਖਾ ਦਿੰਦੇ ਨੇ ਨਾ, ਜਿਸ ਤਰ੍ਹਾਂ ਇੱਕਦਮ ਥੋੜਾ ਠੰਡਾ ਹੋ ਗਿਆ ਬੌਤ ਬਾਰਿਸ਼ ਹੋਈ ਸ਼ਾਮ ਨੂੰ, ਕੋਈ ਕੈਂਦਾ ਨੀ ਸੀ ਕਿ ਰੁਕ ਜਾਏਗੀ।
ਅੱਛਾ।
ਹਾਂਜੀ। ਬੌਤ ਬਾ
ਚਲੋ ਸਈ ਏ ਵਦੀਆ ਥੋੜ੍ਹੀ ਠੰਢ ਪੈ ਗਈ ਏ।
ਹਾਂਜੀ।
ਹਾਂਜੀ, ਹੋਰ ਦੱਸੋ ਭੈਣ ਜੀ।
ਹਾਂਜੀ, ਬਸ ਠੀਕ ਠਾਕ ਆ, ਮੈਂ ਕਿਆ ਚਲੋ ਫੋਨ ਕਰਾਂ ਭੈਣਜੀ ਨੂੰ।
ਅੱਛਾ
ਹਾਂਜੀ ਹਾਂਜੀ ਹੋਰ ਭੈਜੀ ਹਜੇ ਕਿਧਰ ਗਏ ਨੀ ਤੁਸੀਂ
ਨਹੀਂ ਅਸੀਂ ਐਦਕੀ ਸਾਡੀ ਛੁੱਟੀਆਂ ਘਰ ਹੀ ਹੋ ਗਈਆਂ ਹਾਂਜੀ।
ਤੇ
ਕੋਈ ਨੀ ਅਸੀਂ ਆਵਾਂਗੇ। ਹਮ ਹਾਂਜੀ ਹਾਂਜੀ ਜ਼ਰੂਰ ਅਸੀਂ ਆਵਾਂਗੇ ਲਗਾਵਾਂਗੇ ਚੱਕਰ
ਹਾਂਜੀ
ਮੈਂ ਹੁ ਨਾ ਪਨੀਰ ਦੀ ਭੁਰਜੀ ਬਣਾਉਣ ਲੱਗੀ ਹਾਂ
ਅੱਛਾ ਪਨੀਰ ਦੀ ਭੁਰਜੀ ਉਹ ਕਿਸ ਤਰ੍ਹਾਂ ਬਣਾਉਦੇ ਹੋ ਤੁਸੀਂ।
ਹਾਂਜੀ
ਉਹ ਕਿਸ ਤਰ੍ਹਾਂ ਬਣਾਉਂਦੇ ਹੋ ਪੁਰਜੀ
ਬਸ ਪਿਆਜ ਵਗੈਰਾ ਕੱਟ ਕੇ ਬਰੀਕ ਬਰੀਕ ਕਿੰਨੇ ਸਾਰੇ
ਅੱਛਾ ਜੀ।
ਭੁਨਕੇ।
ਅੱਛਾ
ਫਿਰ ਨਮਕ ਮਿਰਚਲਦੀ ਪਾ ਦੋ ਫਿਰ ਪਨੀਰ ਹੋਲ ਚ ਪਾ ਦਈਦਾ
ਅੱਛਾ ਅੱਛਾ ਭੋਨ ਭੋਰ ਕੇ ਪਾਉਂਦੇ ਹੋ
ਹਾਂਜੀ ਚਲੋ ਹੁਣ ਮੈਨੂੰ ਨਾ ਦੇਰ ਹੁੰਦੀ ਪਈ ਮੈਂ ਜਰਾ ਬਣਾਣਾ ਪਨੀਰ ਭੁਰਜੀ
ਹਾਂਜੀ ਤੁਸੀਂ ਬਣਾ ਲੋ ਭੈਣਜੀ ਅੱਛਾ ਭੈਣ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਹਾਂ